ਵਧੀਆ ਵਧੀਆ ਤੁਸੀਂ ਸੁਣਾਓ ਅੱਜ ਕਿਵੇਂ ਯਾਦ ਕਰ ਲਿਆ?
ਬਸ, ਅੱਜ ਕਰ ਲਿਆ ਮੈਂ ਕਿਹਾ- ਮੈਂ ਹੀ ਯਾਦ ਕਰਦੀ ਆ ਵੀਰ ਨੂੰ, ਉਹਨਾਂ ਨੇ ਤੇ ਕਰਨਾ ਨੀ।
ਬਸ ਭੈਣ ਜੀ ਤੁਹਾਨੂੰ ਪਤਾ ਹੀ ਹੈ ਆਪਣਾ ਡਰਾਈ ਫਰੂਟ ਦੀ ਮਾਰਕੀਟ ਚ
ਅੱ
ਕੰਮ ਕਰਨੇ ਆ ਨਾ ਟਾਈਮ ਹੀ ਨੀ ਮਿਲਦਾ ਸਾਰਾ ਦਿਨ ਤਾਂ ਹੋਲ ਸੇ ਸੀ ਕਾਫੀ ਟਾਈਮ ਹੋ ਗਿਆ ਮੈਨੂੰ ਕਿੰਨੇ ਸਾਲ ਹੋ ਗਏ ਪਹਿਲੇ ਆਪਣੀ ਦੁਕਾਨ ਸੀ ਹੁਣ ਮੈਂ ਹੋਲਸੇਲ ਦਾ ਕੰਮ ਸ਼ੁਰੂ ਕਰ ਲਿਆ ਨਾ
ਹਾਂਜੀ ਹਾਂ
ਫਰੂਟ ਵਗੈਰਾ ਇਕੱਠੇ ਆਪਣਾ ਸਪਲਾਈ ਕਰ ਦਿੰਦੇ ਏ ਨਾ ਇਕੱਠੇ ਆ ਜਾਂਦੇ ਨੇ। ਫਿਰ ਸਾਡੇ ਇੱਧਰੋਂ ਸਭ ਲੈ ਜਾਂਦੇ ਨੇ।
ਅੱਛਾ ਅੱਛਾ- ਤੇ ਸਾਨੂੰ ਵੀ ਭੇਜੋ ਕਦੀ।
ਕੋਈ ਆਣ ਅਲਾ ਈ ਨੀ ਹੈ। ਕੋਈ ਆਣ ਅਲਾ ਹੋਏ ਤੇ ਤੁਹਾਨੂੰ ਵੀ ਭੇਜ
ਤੇ ਲੈ ਤੁਸੀਂ ਆਪ ਆਓ -ਤੁਸੀਂ ਆਪ ਆਓ। ਆਣ ਮਤਲ ਉਨੂੰ ਡੀਕ, ਕਿਸੇ ਨੂੰ ਡੀਕਣਾ- ਹਣਾ। ਐਂ ਨੀ ਕਿ ਅਸੀ
ਐ ਤੇ ਤੁਆਡੀ- ਆਏ ਹਾਏ ਦੇਖੋ ਭੈਣ ਜੀ ਟਾਇਮ ਈ ਨੀ ਮਿਲਦਾ ਹੈ ਨਾ ਜਦੋਂ ਟਾਈਮ ਮਿਲੇਗਾ ਦੇਖੋ ਅਸੀਂ ਆਉਣਾ ਈ ਏ। ਤੇ ਡਰਾਈ ਫਰੂਟ ਦੀ ਕੀ ਗੱਲ ਏ, ਆਪਾਂ- ਆਪਾਂ ਹੀ ਲੈਣੇ ਤੁਸੀਂ ਕਹੋ ਨਾ ਕਹੋ ਅਸੀਂ ਲਿਆਣੇ ਈ ਲਿਆਣੇ ਕਿਉਂਕਿ ਨਵਾਂ ਹੁਣ ਕੰਮ ਸ਼ੁਰੂ ਕੀਤਾ। ਤੇ ਜਿਨਾਂ ਵੱਲ ਜਾਂਨੇ ਆਂ ਪਹਿਲੇ ਤਾਂ ਆਪਾਂ ਡਰਾਈ ਫਰੂਟ ਦਿੰਦੇ ਆਂ। ਓਦਾਂ ਵੀ ਤੇ ਦੇਖੋ, ਓਦਾਂ ਵੀ ਤੇ ਦੇਖੋ ਅਸੀਂ ਫਰੂਟਸ ਵਗੈਰਾ ਲੈ ਕੇ ਈ ਜਾਣੇ ਹੁੰਦੇ ਨੇ ਕਿਸੇ ਦੇ ਘਾਟ। ਬਟ ਹੁਣ ਆਪਾਂ ਡਰਾਈ ਫਰੂਟ ਲੈ ਜਾਂਦੇ ਕਿ ਚਲੋ
ਹੂੰਅ- ਹਾਂ ਉਹ ਤੇ ਹੈ ਉਹ ਤੇ ਹੈ।
ਹਾਂਜੀ- ਹਾਂਜੀ ਹੋਰ ਬਾਲ ਬੱਚੇ ਠੀਕ। ਨਹੀਂ ਪਿੱਛੇ -ਪਿੱਛੇ ਜੀ ਅਸੀਂ ਪ੍ਰੋਗਰਾਮ ਬਣਾਇਆ ਸੀ ਤੇ ਹੁਣ ਨਾ ਸਲਾਹ ਥੋੜੀ- ਕੈਂਸਲ ਹੋ ਗਈ ਗਰਮੀ ਬੜੀ ਹੋ ਰਹੀ ਹੈ। ਤੇ ਹੁਣ ਨਾਲੇ ਤੁਹਾਨੂੰ ਪਤਾ ਹੁਣ ਨਾ ਮੇਰਾ ਥੋੜਾ ਸੀਜਨ ਵੀ ਹੁਣ ਈ ਹੈਗਾ।
ਅੱਛਾ -ਅੱਛਾ। ਹੂੰ, ਹਾਂ ਸੀਜਨ ਤੇ ਏ ਵਿਆਹ ਸ਼ਾਦੀਆਂ ਨਾਲ ਹਾਂ
ਹਾਂ ਵਿਆਹ ਕਰਕੇ ਬਸ ਥੋੜਾ ਨਾ ਟਾਈਮ ਈ ਨੀ ਮਿਲ ਰਿਹਾ। ਵਿਆਹ ਬੜੇ ਆ ਰਹੇ ਵਿੱਚ। ਤੇ ਆਪਣਾ ਅ ਮਾਰਕੀਟ 'ਚ 'ਚ ਕੰਮ ਈ ਬੜਾ ਹੈਗਾ।
ਹਾਂ ਉਹ ਤੇ ਹੈ ਫਿਰ। ਕੰਮਾਂ, ਕੰਮਾਂ -ਕਾਰਾਂ ਵਾਲੇ ਨਹੀਂ ਨਿਕਲ ਸਕਦੇ ਕਿਧਰੇ।
ਹਾਂ, ਮੈਂ ਤੇ ਸਗੋਂ ਤੁਹਾਨੂੰ ਸਲਾਹ ਦੇਣੀ ਸੀ। ਤੁਸੀਂ, ਮੈਨੂੰ ਪਤਾ ਲੱਗਿਆ ਸੀ ਤੁਸੀਂ ਫੈਸ਼ਨ ਡਿਜ਼ਾਇਨਿੰਗ ਕੀਤੀ ਦੀ ਏ। ਤੇ ਮੈਂ ਤੁਹਾਨੂੰ ਕਹਿਣਾ ਸੀ, ਤੁਸੀਂ ਆਪਣਾ ਕੋਈ ਬੁਟੀਕ- ਵਗੈਰਾ ਖੋਲ ਲੋ ਹੈਨਾ। ਕੁਛ ਕਰੋ ਤੁਸੀਂ ਵੀ ਅੱਗੇ ਵੱਦੋ, ਅੱਜ-ਕਲ ਦੇਖੋ ਘਰ- ਘਰ ਅ ਵੂਮੈਨ- ਕਿੰਨੀਆਂ ਅੱਗੇ ਵੱਧਦੀਆਂ ਪੀਆਂ। ਘਰ ਦੀਆਂ।
ਹੂੰ ਆ, ਨਹੀਂ ਮੈਂ ਆਪਣਾ ਘਰ ਕਰ ਲੈਂਣੀ ਆ ਮਾੜਾ- ਮੋਟਾ ਨਾ।
ਨਹੀਂ, ਮਾੜਾ- ਮੋਟੇ ਤੱਕ ਨਾਨਾ ਸੀਮਿਤ ਘਹੋ ਥੋੜਾ ਬਾਹਰ ਨਿਕਲੋ ਨਾ ਅਛੀ ਸੋਸਾਇਟੀ ਤੁਸੀਂ ਆਪਣੀ ਦੁਕਾਨ ਵਗੈਰਾ ਖੋਲੋ ਮੈਂ ਆਪ, ਥੋੜਾ ਮਤਲਬ ਅੱਜ ਤੇ ਮੇਰਾ ਦੇਖੋ। ਕੰਮ ਬੜਾ ਵਧੀਆ ਚੱਲ ਰਿਹਾ। ਤੇ ਮੈਂ ਸੋਚਿਆ ਹੀ ਨਹੀਂ ਕਿ ਅੱਗੇ ਕਿੱਥੇ ਹੋਰ ਕੁਝ ਫੜਦਾ ਹੈ ਜੀ ਮੇਰਾ
ਹਾਂਜੀ ਹਾਂਜੀ ਨਹੀਂ ਅਸੀਂ ਮੈਂ ਵੀ ਇਹਨੂੰ ਹੀ ਚੜਾਵਾਂਗੀ ਅੱਗੇ ਨਾ ਅੱਗੇ ਤੇ ਬਹੁਤ ਇਹਦਾ ਹੈਗਾ ਕੀ ਚਲੋ
ਦੇਖੋ ਥੋੜਾ ਨਾ ਹਾਂ ਬਿਲਕੁਲ ਜੀ ਪਤਾ ਤੁਸੀਂ ਥੋੜਾ ਡਿਵਲਪ ਏਰੀਆ ਵੇਖੋ, ਉੱਥੇ ਜਾ ਕੇ ਤੁਸੀਂ ਆਪਣੀ ਸ਼ੋਪ ਵਗੈਰਾ ਖੋਲੋ ਮੈਂ ਤਾਂ ਕਹਿੰਦਾ ਤੁਸੀਂ ਸਾਡੇ ਇੱਥੇ ਹੀ ਆ ਜਾਓ ਸਾਡੇ ਇੱਥੇ ਨਵੀ ਕੋ ਕਲੋਨੀ ਡੀ ਐੰਪੋਰੀਅਮ, ਤੇ ਔਥੇ ਨਾ ਹਜੇ ਕੋਈ ਵੀ ਉੱਥੇ ਬੁਟੀਕ ਨਹੀਂੀ ਹੈਗਾ ਤੇ ਮੈਂ ਤੁਹਾਨੂੰ ਕੇਹਾ ਨਾ ਮੈਂ ਆਪਾਂ ਤੁਹਾਡੀ ਗੱਲ ਕਰਾ ਦਾਂਗੇ ਤੁਸੀਂ ਆਪਣਾ ਇੱਥੇ ਖੋਲੋ ਨਾਲੇ ਅਸੀਂ ਆ ਮੇ ਮੇਲ ਜੋਲ ਵੀ ਹੁੰਦਾ ਰਹੇਗਾ
ਹੂ, ਪਰ ਆਣਾ ਸੌਖਾ ਥੋੜੀ ਨਾ ਆਪਣਾ ਘਰ ਬਾਰ ਛੱਡ ਕੇ ਸਭ
ਦੇਖੋ ਹੁਣ ਉੱਥੇ ਵੀ ਦੇਖੋ ਭਾਜੀ ਦਾ ਤੇ ਕੰਮ ਹੀ ਨੀ ਐ ਉੱਥੇ, ਹੈਨਾ ਤੁਸੀਂ ਜਿਹੜਾ ਮਾੜਾ ਮੋਟਾ ਗੁਜ਼ਾਰਾ ਹੁੰਦਾ ਤੁਹਾਡੇ ਨਾਲ ਹੀ ਤੇ ਤੁਸੀਂ ਦੇਖ ਲੋ ਇੱਥੇ ਮਤਲਬ ਰੈਂਟ ਦੀ ਤੁਸੀਂ ਟੈਨਸ਼ਨ ਨਾ ਲਓ, ਮੇਰੇ ਬਿਲਕੁਲ ਹੈਗਾ, ਆਪਣਾ ਐ ਘਰ ਹੀ ਐ ਰ
ਹਾਂਜੀ, ਨਹੀਂ ਭਰਾ ਦੇ ਹੁੰਦੇ, ਫੇਰ ਅਸੀਂ ਕਿਉਂ ਅਸੀਂ ਜਾਣਾ ਕਿੱਧਰੇ ਹੋਰ ਹੈ
ਉਹੀ ਹਾਂ ਬਿਲਕੁਲ ਜੀ, ਤੁਸੀਂ ਭਾਵੇ ਜੀ ਸਾਡੇ ਘਰ ਰਹੋ ਸਾਨੂੰ ਕੋਈ ਦਿੱਕਤ ਨਹੀ, ਹੋਰ ਬਸ ਵਧੀਆ ਤੁਸੀਂ ਦੱਸੋ ਫਿਰ ਕੋਈ ਪਲੈਨ ਬਣਾ ਲ ਲੋ
ਅਸੀਂ ਹਾਂ ਕੋਈ ਨੀ ਮੈਂ ਵੀ ਮੈਂ ਕਿਹਾ ਚੱਲ ਮੈਂ ਵੀਰ ਜੀ ਨੂੰ ਪੁੱਛਣੀ ਹੈ ਕੀ ਸਲਾਹ ਹੈਗੀ ਇਹਨਾਂ ਦੀ ਜਾਣਾ ਕਿਧਰੇ
ਨਹੀਂ ਨਹੀਂ ਦੇਖੋ ਹਜੇ, ਨਾ ਨਾ ਬੜੀ ਗਰਮੀ ਪੈਣਜੀ ਨਾ ਅੱਗੇ ਇਸ ਵਾਰ ਬੜਾ ਹੀ ਔਖਾ ਹੈ, ਗਰਮੀ ਬੜੀ ਪੈ ਇਨਾ ਮੈਂ ਤੇ ਇਸ ਵਾਰ ਕਿੱਤੇ ਨਹੀ ਜਾ ਸਕਦਾ ਨਾ, ਇਸ ਕਰਕੇ ਤੁਸੀਂ ਮੰਨੋਗੇ ਹੁਨ ਨਵਾਂ ਏ ਪਿਛੇ ਲਵਾਇਆ ਸੀ ਮੈਨੂੰ ਤੇ ਬਰਦਾਸ਼ਤ ਹੀ ਨੀ ਐ ਓਹ। ਕਿਸੇ ਚ ਵੱਖਰਾ ਏ ਸੀ ਲੱਗਿਆ ਦਾ ਜੀ। ਮੈਂ ਜਾਂਨਾ, ਘਰ ਵੱਖਰਾ ਲਵਾਇਆ ਏ ਸੀ ਮੈਂ ਤੇ ਸਗੋਂ ਤੁਸੀਂ ਮੰਨੋਗੇ, ਹਾਂਜੀ-ਹਾਂਜੀ ਦੋ ਸਗੋ ਕਲ ਤੋਂ ਇੱਕ ਮੁੰਡਾ ਵੀ ਰੱਖਿਆ ਨਵਾਂ। ਜਿਹੜਾ ਮਤਲਬ ਮੈਂ ਆਪਣੇ-ਆਪਣੇ ਹਿੱਸੇ ਦਾ ਕੰਮ ਨਾ ਕੋਲੌ ਹੀ ਕਰਾ ਲੈਂਨਾ ਵਾ ਥੋੜਾ ਸਪਲਾਈ ਵਗੈਰਾ ਹੈਨਾ
ਹਾਂਜੀ -ਹਾਂਜੀ ਮੈਂ ਸਮਝ ਗਈਆ। ਆਹ ਗਰਮੀ ਵਿੱਚ ਨਿਕਲਣਾ ਔਖਾ ਹੈ।
ਹੂੰ, ਅੱਜ ਕੱਲ ਤੁਆਨੂੰ ਪਤਾ ਖੁਰਾਕ ਤਾ ਹੈ ਨੀ ਪੁਰਾਣੇ
ਹਾਂਜੀ, ਆਹੋ ਤੇ ਹੈ ਅੱਜ-ਕੱਲ ਸਭ-ਸਭ ਸਾਰੀ ਜਗ੍ਹਾ ਮਿਲਾਵਟੀ ਘਿਓ ਮਿਲਾਵ ਇਹ ਪਤਾ ਨੀ ਚੱਲਦਾ ਕਿਹੜਾ ਵਰਤੀਏ, ਕਿਹੜਾ ਨਾ ਵਰਤੀ
ਬਿਲਕੁੱਲ ਹਾਂਜੀ ਹੋਰ ਸੁਣਾਓ।
ਬਸ, ਵਧੀਆ-ਵਧੀਆ ਖਾਲੀ ਰੋਟੀ।
ਹਾਂਜੀ, ਮੈ ਤੁਹਾਨੂੰ ਇਹ ਪੁੱਛਿਆ ਕਿ ਤੁਹਾਡੀ ਮਾਤਾ ਜੀ ਡਿੱਗ ਗਈ ਸੀ।
ਹਾਂਜੀ-ਹਾਂਜੀ ਓਨਾ ਐ ਮਾੜਾ ਜਿਹਾ ਹੋਇਆ ਸੀ ਥੋੜ੍ਹਾ ਜਾ ਪੈਰ ਵਗੈਰਾ ਹੋ ਗਿਆ ਸੀ ਉਹਨਾਂ ਦਾ।
ਹਾਂਜੀ ਹੋਰ।
ਹੁਣ ਠੀਕ ਨੇ।
ਹਾਂਜੀ-ਹਾਂਜੀ ਹੁਣ ਠੀਕ ਐ।
ਤੁਸੀ ਖਵਾਓ ਮਾਤਾ ਨੂੰ।
ਕੋਈ ਗੱਲ ਨੀ ਓ ਤੇ ਵੈਸੇ ਵੀ ਖਾ ਲੈਂਦੇ।
ਦੇਖੋ, ਹੁਣ ਮੈਂ ਹੁਣ ਕੰਮ ਸ਼ੁਰੂ ਕੀਤਾ ਦੇਖੋ ਮੇਰਾ ਵੀ ਤੇ ਫਰਜ਼ ਬਣਦਾ ਨਾ। ਭੇਜਣਾ, ਕੋਈ ਆਏ ਜਾਏਗਾ ਤੇ ਤੁਸੀ ਮੈਨੁੰ ਦਸਨਾ, ਹਾਂ ਖਜੂਰਾ ਨੇ ਅਪਨਾ ਖਜੂਰਾ ਹੂਨਦਿਆ। ਤੇ ਆਪਣਾ ਬਦਾਮ
ਹੇ-ਹੇ ਅੱਛਾ-ਅੱਛਾ।
ਹੂੰ ਖਜੂਰ ਵਗੈਰਾ ਰੱਖ ਲੋ ਅਸੀਂ ਓ ਚਲੋ ਚਲਦੀ ਰਹਿੰਦੀ ਹੁਣ ਅੱਗੇ ਸਰਦੀ ਆਏਗੀਆਂ ਤੇ ਫੇਰ ਲੋੜ ਪੈਣੀ ਐ।
ਹਾਂਜੀ-ਹਾਂਜੀ ਤਿੰਨ ਚਾਰ ਮਹੀਨੇ ਪਏ ਨੇ ਹਾਂ ਮੈਂ ਕਹਿ ਰਿਹਾ ਡਰਾਈ ਫਰੂਟ ਸਾਡੇ ਕੋਲ ਸਾਰਾ ਏ ਅਖਰੋਟ ਹੋ ਗੇ ਪਿਸਤਾ ਕਿਸ਼ਮਿਸ਼ ਆਪਣਾ ਸਭ ਕੁਛ ਰੱਖ
ਕੇਸਰ ਵਗੈਰਾ ਰੱਖਿਆ ਤੁਸੀਂ ਨਹੀਂ?
ਕੇਸਰ ਵੀ ਹੈ ਸਾਡੇ ਕੋਲ।
ਅੱਛਾ
ਸਰਦੀਆਂ ਚ ਪੈ ਜਾਣਾ ਤੁਸੀਂ ਦੁੱਧ ਚ ਪਾ ਕੇ ਪੀ ਓਕੇ
ਹਾਂਜੀ ਨਹੀਂ ਅਸੀਂ ਕੋਈ ਇੱਧਰ ਰੈਸਪੀ ਵਗੈਰਾ ਬਣਾਣੀ ਹੈ ਨਾ ਫਿਰ ਦਿਲ ਕਰਦੇ ਕਿ ਪਾਈਏ
ਹਾਂਜੀ ਹਾਂਜੀ ਪਿੱਛੇ ਜੀ ਪਿੱਛੇ ਜੀ ਸੁਣਿਆ ਸੀ ਹਾਂਜੀ ਪਿੱਛੇ ਜੀ ਸੁਣਿਆ ਸੀ ਤੁਸੀਂ ਵੜੀਆਂ ਬੜੀ ਸੋਹਣੀਆਂ ਬਣਾਉਂਦੇ ਹੋ ਘਰ ਬੜੀ ਸੁਆਦ ਹੁੰਦੀਆਂ ਨੇ
ਦਾਲਾਂ ਦੀਆਂ
ਹਾਂ ਤੇ ਫੇਰ ਤੁਸੀਂ ਭੇਜੋ ਦੇਖੋ ਤੁਹਾਡਾ ਵੀ ਤੁਸੀਂ ਵੀ ਕਿਸੇ ਕੰਮ ਦੇ ਨੀ ਹੈਗੇ ਤੁਹਾਨੂੰ ਮੈਂ ਆਪ ਚਾਹੀਦਾ ਵੇ ਤੁਸੀਂ ਭੇਜੋ ਸਾਨੂੰ ਹੈ ਆਪ ਥੋੜੀ ਅਸੀ ਮੰਗਾਗੇ ਤੁਹਾਨੂੰ
ਹਾਂਜੀ ਉਹ ਤੇ ਹੈ ਉਹੀ ਤੇ ਗੱਲ ਮੈਂ ਤੁਹਾਨੂੰ ਸਮਝਾਉਂਦੀ ਪਈ ਆ ਤੁਸੀਂ ਆਓ ਤੇ ਸਹੀ ਸਾਡੇ ਵੱਲ ਤੁਹਾਨੂੰ ਕਿਉਂ ਨਹੀਂ ਸੀ ਦੇਵਾਂਗੇ ਤੁਸੀਂ ਸਾਡੇ ਵਾਸਤੇ ਲੈ ਕੇ ਤੁਹਾਡੇ ਵਾਸਤੇ ਬਣਾ ਕੇ ਰੱਖ
ਆਏ ਹਾਏ ਦੇਖੋ ਮੈਨੂੰ ਤਾਂ ਟਾਈਮ ਹੀ ਨੀ ਮਿਲ ਰਿਹਾ ਨਾ ਆਉਣ ਦਾ ਸਾਰੀ ਦਿੱਕਤ ਹੀ ਐ ਏ ਹੁਣ ਦੇਖੋ ਮੈਂ ਤੁਹਾਨੂੰ ਸਗੋਂ ਮੈਂ ਕਹਿੰਦਾ ਸੀ ਤੁਹਾਡੀ ਵੜੀਆਂ ਵਗੈਰਾ ਤੁਸੀਂ ਭੇਜਣਾ ਸਾਡੇ ਮੈਂ
ਕੋਈ ਗੱਲ ਨਹੀਂ ਅਸੀਂ ਆਵਾਂਗੇ ਤੁਹਾਡੇ ਅਸੀਂ ਸਲਾਹ ਬਣਾਉਦੇ ਪਏ ਹਾਂ ਕੋਈ ਗੱਲ ਨੀ ਆਵਾਂਗੇ ਵੜੀਆਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਨਾ ਹਮ ਤੁਸੀਂ ਕਿਹੜੀਆਂ ਖਾਣਾ ਪਸੰਦ ਕਰਦੇ ਇੱਕ ਮੂੰਗੀ ਧੋਤੀ ਦਾਲ ਦੀ ਹੁੰਦੀ ਹੈ ਇੱਕ ਮਾਂਹ ਦੀ ਦਾਲ ਦੀ
ਮਾਂਹ ਦੀ ਦਾਲ ਦੀਆਂ ਮੈਨੂੰ ਪਸੰਦ ਨੇ ਮੂੰਗੀ ਧੋਤੀ ਤੇ ਦੇਖੋ ਸਾਡੇ ਇੱਥੇ ਮਿਲਦੀਆਂ ਹੀ ਨੇ ਤੇ ਮਾਂਹ ਦੀ ਧੋਤੀ ਨੀ ਮਿਲਦੀਆਂ
ਹਾਂਜੀ ਕੋਈ ਗੱਲ ਨਹੀਂ ਫਿਰ ਮੈਂ ਉਹ ਬਣਾਵਾਂਗੀ ਤੁਹਾਡੇ ਵਾਸਤੇ
ਹਾਂਜੀ ਹਾਂਜੀ ਬਿਲਕੁਲ ਜੀ ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ ਹਾਂਜੀ ਕਿੰਨੇ ਕੁ ਚਿਰ ਦਾ ਹੋ ਗਿਆ ਤੁਹਾਡਾ ਛੋਟਾ ਮੁੰਡਾ ਗੁੜੀਆ ਕਿੰਨੇ ਚਿਰ ਦੀ
ਨਹੀਂ ਗੁੜੀਆ ਇਹ ਛੋਟੀ ਹੈ ਸਾਲ ਦੀ ਵੀ ਨਹੀਂ ਹੋਈ ਉਹ
ਅੱਛਾੱ ਅਛਾ ਭਾਬੀ ਦੀ ਐ ਮੈਨੂੰ ਲੱਗਿਆ ਸੀ ਤੁਹਾਡੀ ਗੁੜੀਆ ਆਈ
ਨਹੀਂ ਨਹੀਂ ਹਾਂਜੀ ਹਾਂਜੀ
ਤੇ ਉਹ ਕੀ ਕਰਦੇ ਭਾਬੀ ਤੁਹਾਡੇ
ਉਹ ਕੁਛ ਨੀ ਬਸ ਹਜੇ ਤੇ ਛੋਟਾ ਉਹਨਾਂ ਦਾ ਵੀ ਕਾਕਾ ਬੱਚਾ ਨਾ ਛੋਟਾ ਏ
ਹਾਂਜੀ ਹਾਂਜੀ
ਕਰਦੇ ਪਹਿਲੇ ਕਰਦੇ ਸੀ ਜੋਬ ਵਗੈਰਾ ਹੁਣ ਨੀ
ਅੱਜ ਕੱਲ੍ਹ ਦੇਖੋ ਬੱਚੇ ਸਾਂਭ ਲੋ ਯਾ ਜੋਬ
ਹਾਂ ਇੱਕ ਚੀਜ਼ ਹੁੰਦੀ ਫਿਰ ਘਰ ਬਾਹਰ ਵੀ ਸਾਹ ਬਣਾ ਬ ਬੱਚਿਆਂ ਨੂੰ ਵੀ ਸਾਂਭ ਆਪਣਾ ਫਿਰ ਉੱਪਰੋਂ ਨੌਕਰੀ ਦੀ ਵੀ ਉਮੀਦ ਮੁਸ਼ਕਿਲ ਹੈ
ਮੁਸ਼ਕਿਲ ਹੈ ਬ ਬੜਾ ਮੁਸ਼ਕਿਲ ਹੀ ਪਿੱਛੇ ਜੀ ਆਪ ਮੈਂ ਵੀ ਕੰਮ ਤੇ ਜਾ ਰਿਹਾ ਸੀ ਆਪਣਾ ਤੇ ਰਸ ਚ ਨਾ ਕਾਲਾ ਕੁੱਤਾ ਪੈ ਗਿਆ ਉਹ ਬੜਾ ਹਲਕਾ ਆਇਆ ਸੀ ਸਾਡੇ ਇੱਥੇ ਹਾਂ ਤੇ ਬਸ ਉਹਨੂੰ ਹੀ ਫੜਵਾਉਣ ਦੀ ਥੋੜ੍ਹੀ ਕੋਸ਼ਿਸ਼ ਕੀਤੀ ਕਿ ਬਈ ਉਹਨੂੰ ਜਲਦ ਤੋਂ ਜਲਦ ਨਾ ਉਹਨੂੰ
ਲੈ ਤੇ ਫਿਰ
ਫੜਵਾਈਏ ਨਹੀਂ ਉਹਨੇ ਬੜੇ ਬੰਦਿਆਂ ਨੂੰ ਵੱਢਿਆ ਜੇ ਉਹਨੇ ਮਤਲਬ ਪੰਜਾਬ ਵਿੱਚ ਵੀ ਪੰਜਾਬ ਤੋਂ ਸਾਡੇ ਰਿਸ਼ਤੇਦਾਰ ਆਏ ਸੀ ਉਹਨਾਂ ਵੀ ਵੱਢ ਲਿਆ ਪਿੱਛੇ ਜੀ ਉਹਨੇ ਆਪਣੀ ਸਕੀ ਭੈਣ ਨੂੰ ਹੀ ਵੜ ਸੀ ਮ
ਹਏ ਹਾਏ ਕੁੱਤੇ ਦੀ ਸਕੀ ਭੈਣ
ਆਹ
ਭੱਜਦਾ ਕਿੰਨਾ, ਉਹਦੀ ਮਾਲਕਨ ਨੀ ਏ ਤੇ
ਅੱਛਾ ਅੱਛਾ ਅੱਛਾ, ਮੈਂ ਸਮਝ ਗਿਆ, ਅੱਛਾ ਅੱਛਾ, ਮੈਂ ਕੁੱ ਤੇਰੇ ਆਪ ਵੀ ਸਕੀ ਭੈਣ ਨੂੰ ਵਡ
ਮਾਲਕ ਦੇ ਇੱਕ ਕੁੱਤੇ ਆਸਤੇ ਤੇ ਮਾ ਆਪੇ ਓਹੀ ਬ ਤੇ ਈ ਤਾ ਪਾਲਾਂਗੇ, ਤੇ ਉਹਦੇ ਲਈ ਤੇ ਅ ਮਾਲਕ ਈ ਸਭ ਕੁਛ ਨੇ ਨਾ। ਉਹ ਫੇਰ ਮੇਰੇ ਕੋਲ ਜਲਦੀ ਜਲਦੀ ਪੈਣ ਨਿਕਲ ਗਿਆ, ਮਤਲਬ ਉਹਨੇ ਵੱਡ ਈ ਲਿਆ ਸੀ। ਅਮ ਕੰਪਲੇਂਨ ਤੇ ਕੀਤੀ ਸੀ। ਹਾਂ, ਕੰਪਲੇਂਟ
ਰੱਖਿਆ ਕਿਉਂ ਉਹਨਾਂ ਨੇ? ਰੱਖਣਾ ਨੀ ਨਾ ਚਾਹੀਦਾ
ਬਸ ਸ਼ੁਰੂ ਤੋਂ ਈ ਰੱਖਿਆ ਦਾ ਨਾ ਹੁਣ ਦੇਖੋ ਕੀ ਕਰੀਏ? ਹੁਣ ਤੁਹਾਨੂੰ ਤਾਂ ਉ ਮਰ ਵੀ ਉਹਨਾਂ ਦੀ ਪੰਦਰਾਂ ਸੋਲਾਂ ਸਾਲ ਹੁੰਦੀ ਏ, ਕਾਫੀ ਟਾਈਮ ਦਾ ਹੋ ਗਿਆ। ਬਸ ਹੁਣ ਬਸ ਦੇਖੋ ਕਦੋਂ ਉਹਦੀ
ਅਈ ਹਾਂਜੀ ਤੇ ਹੋਰ ਕਿਹੇ ਨੂੰ ਫੜਾਓ ਕਿਧਰੇ।
ਇੱਕ ਐਨ ਜੀ ਓ ਹੈਗੀ ਏ ਇੱਕ ਸਾਡੇ ਇੱਥੇ, ਫੋਨ ਕੀਤਾ ਵੇਆ ਹੁਣ ਚੁਕ ਕੇ ਲੈ ਜਾਉ। ਪਿੱਛੇ ਜਿਹੇ ਲੈ ਗਈ ਸੀ ਐਨ ਜੀ ਓ ਚੁੱਕ ਕੇ, ਫੇਰ ਆ ਗਿਆ ਉੱਥੋਂ ਭੱਜ ਕੇ ਨੱਸ ਕੇ, ਸੁੰਘ ਸੁੰਘ ਕੇ। ਤੁਹਾਨੂੰ ਪਤਾ ਪਹੁੰਚ ਈ ਜਾਂਦੇ ਨੇ, ਜਿੱਥੇ ਖਾਂਦੇ ਨੇ। ਹੁਣ ਦੇਖੋ ਅਸੀਂ ਟੀਕਾ ਵੀ ਨਹੀਂ ਲਗਵਾ ਸਕਦੇ ਨਾ ਉਹਨੂੰ। ਪਾਪ ਏ ਹੁਣ ਅਸੀ ਉਹਨੂੰ ਕਲਵਾ ਦੀ ਮੌਤ ਤਾਂ, ਨੀ ਅਸੀਂ ਪਾਪ ਨੀ ਕਰ ਸਕਦੇ ਨਾ, ਹਾਂਜੀ ਹਾਂਜੀ ਬਿਲਕੁਲ ਜੀ, ਅਸੀਂ ਤੇ ਦੇਖੋ ਗੁਰਸਿੱਖ ਪਰਿਵਾਰ ਵਾਲੇ ਬੰਦੇ ਆਂ, ਅਸੀ ਚੰਗੇ ਕੰਮ ਈ ਕਰਨੇ ਆਂ, ਅਸੀਂ ਇਹੋ ਜਿਹੇ ਕੰਮ ਤੇ ਕਦੀ ਸੋਚ ਦੇ ਵੀ ਨੀ ਆਪਾਂ ਆਪਸ ਚ
ਹਾਂ, ਉਹ ਤੇ ਹੈ, ਹਾਂ, ਨਹੀਂ ਨਹੀਂ ਅਹ ਸੋਚ ਚਣਾ ਵੀ ਨੀ ਐ
ਹਾਂਜੀ। ਮਤਲਬ ਕੁਤੇ ਨੇ ਓਵੇਂ ਬੜਾ ਪਰੇਸ਼ਾਨ ਕੀਤਾ ਸੀ ਪਿੱਛੇ ਜੀ ਬੜਾ ਈ ਦੁੱਖੀ ਕਰਤਾ ਸੀ, ਆਏ ਗਏ ਨੂੰ ਵੱਡਦਾ ਸੀ। ਦੋ ਤਿੰਨ ਵਾਰ ਤੇ ਮੈਨੂੰ ਈ ਵੱਡ ਲਿਆ ਸੀ ਉਹਨੇ।
ਗਲਤ ਹੈ ਹਾਂ, ਤੇ ਹੁਣ ਫਿਰ ਕਿ ਦੋ ਤਿੰਨ ਵਾਰੀ ਲਗਾਤਾਰ ਉਹਨਾਂ ਨੂੰ ਕੰਪਲੇਂਨ ਕਰੋ ਤਾਂ ਜਾ ਕੇ ਫੜਾਉਂਣੇ ਆ।
ਦੋ ਵਾਰ ਚੁੱਕ ਕੇ ਲੈ ਗਏ ਸੀ ਫੇਰ ਆ ਗਿਆ, ਹੁਣ ਨਾ ਮੈਂ ਸੋਚਿਆ ਅਸੀਂ ਉਹਨੂੰ ਕਰਨੂਰ ਦੇ ਕਿਰਾਣੇ ਕਿਨਾਰੇ ਕੀਤੇ ਆ ਨਾ ਆਪਣਾ ਉੱਥੇ ਦੇਖੋ ਲੋਕ ਸ਼ਰਧਾਲੂ ਆਉਂਦੇ ਹੀ ਨੇ ਆਪਣਾ ਜਲ ਪਾਣੀ ਤੇ ਆਪਣਾ ਜਲ ਪ੍ਰਵਾਹ ਕਰਨ ਦੇ ਕੋਈ ਨਾ ਕੋਈ ਤੇ ਦਾਣਾ ਪਾਣੀ ਉਹਨੂੰ ਖਵਾ ਹੀ ਦੇਵੇਗਾ
ਹਾਂ, ਉਹ ਤੇ ਹੈ ਗੱਲ ਤੇ ਵੈਸੇ ਬੜੀ ਵਧੀਆ ਕੀਤੀ ਤੁਸੀ।
ਹਾਂਜੀ, ਹੋਰ ਸੁਣਾਉ।
ਹੂੰ, ਬਸ ਵਧੀਆ ਤੇ ਧਿਆਨ ਰੱਖਣਾ ਕੁੱਤੇ ਦਾ ਐਵੇਂ ਫੇਰ ਤਹਾਨੂੰ ਕੱਟ ਦੇਵੇਗਾ ਕਿਸੀ
ਆਹੋ ਉਹੀ ਨਾ, ਅੱਗੇ ਕੀ ਵਿਚਾਰੀ ਭੈਣ ਸੀ। ਆਪਣੀ ਸੀ ਉਹਨੂੰ ਵੱਡਿਆ, ਉਹਦੀ ਕੁੜੀ ਨੂੰ ਵੀ ਵੱਡ ਲਿਆ ਸੀ। ਕੁੜੀ ਵਿਚਾਰੀ ਨਹੀਂ ਤੇ ਕਿਆ ਨਾ ਕਿ ਟੁੱਟ ਗਈ
ਆਏ ਹਾਏ
ਬਸ ਉਹੀ ਬੜੇ ਪਰੇਸ਼ਾਨ ਸੀ ਪਛ ਪਿਛੇ ਨਾ ਅਸੀਂ ਬੜੇ ਹੀ ਪਰੇਸ਼ਾਨ ਅਸੀਂ ਦੇਖੋਨ ਜੀਅ ਵੀਏ ਦੇਖੋ ਅਸੀਂ ਜੀਅ ਦਾ ਥੋੜਾ ਤਰਸ ਵੀ ਆਉਂਦਾ ਬਟ ਉਹਨੂੰ ਵੀ ਤੇ ਸੋਚਣਾ ਚਾਹੀਦਾ ਨਾ ਮਤਲਬ
ਹਮ ਚਲੋ ਕੱਟੇ ਚ ਪਾ ਦੇਣਾ ਉਹਨੂੰ ਕਿਧਰੇ
ਹਾਂਜੀ ਹਾਂਜੀ ਕੱਟੇ ਚ ਆਹੋ
ਵੀਰ ਜੀ ਠੀਕ ਹੈ ਠੀਕ ਹੈ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਠੀਕ